ਸਸਰੀ ਕਾਲ ਹੋਰ ਕੀ ਹਾਲ ਚਾਲ ਨੇ?
ਵਧੀਆ ਵਧੀਆ ਜੀ ਤੁਸੀਂ ਦੱਸੋ?
ਬਸ ਵਧੀਆ ਈ ਹੈਗੇ ਨੇ ਤੁਸੀਂ ਆਪਣਾ ਸੁਣਾੋ ਕੀ ਕਰ ਰਏ ਸੀ ਗੇ?
ਕੁਛ ਨਈ ਬਸ ਬੱਚਿਆਂ ਤੋਂ ਫ਼ੋਨ ਫੜ ਕੇ ਲਿਆਈ ਸੀਗੀ। ਹੁਣ ਸੁੱਤੇ ਆ ਬੱਚੇ, ਫੋਨ ਹੀ ਨਹੀਂ ਛੱਡਦੇ। ਛੋਟੀ ਬੱਚੀ ਨਹੀਂ ਛੱਡਦੀ ਮੇਰੀ, ਪਹਿਲਾਂ ਤਾਂ ਮੈਨੂੰ ਇਹ ਹੁੰਦਾ ਸੀਗਾ ਵੀ ਚੱਲ ਕੁਛ ਕੰਮ ਹੋਜੂਗਾ, ਮੈਂ ਦੇ ਦਿੰਨੀ ਹਾਂ ਫੋਨ, ਮੈਂ ਦੇਣਾ ਸਟਾਰਟ ਕੀਤਾ ਤੇ ਧੱਕ ਦਿੰਦੀ ਸੀ, ਵੀ ਮੈਂ ਨੀ ਲੈਣਾ।
ਹਾਂਜੀ।
ਤੇ ਫਿਰ ''ਮੈਂ ਇੱਕ-ਦੋ ਵਾਰ ਬੱਚਿਆਂ ਵਾਲੀ ਵੀਡੀਓ ਦਿਖਾਈ ਤਾਂ, ਉਹਨੂੰ ਮਤਲਬ ਥੋੜੀ ਵਧੀਆ ਲੱਗੀ। ਹੁਣ, ਉਹ ਮੋਬਾਇਲ ਨਹੀਂ ਛੱਡਦੀ, ਕੁਗੀ ਨਾ ਜਦੋਂ ਅਸੀ ਮਤਲਬ, ਰੋਟੀ ਖਾਣ ਲੱਗਦੇ ਆਂ ਫੇਰ ਮੋਬਾਇਲ ਫੜ ਲੈਂਦੀ ਆ। ਕੋਉਗੀ ਮੇਨੂੰ ਦੇਦੋ। ਵੀ ਮੈਨੂੰ ਮੋਬਾਇਲ ਦੋ ਮੈਂ ਵੀਡੀਓ ਦੇਖਣਗਾਂ, ਫੇਰ ਦੇ ਦਿੰਨੇ ਆਂ, ਫਿਰ ਬਾਅਦ ਵਿੱਚ ਜਿੱਦਾਂ ਕਹਿ ਲਓ, ਵੀ ਜਦੋਂ ਸਿਰ ਬਾਹਣਾ ਹੁੰਦਾ ਵਾ ਉਸ ਟਾਈਮ ਬਹੁਤ ਰੌਲਾ ਪਾਉਂਦੀ ਆ, ਕਉਗੀ, ਕਿ ਜੇ ਕੋਈ ਨੇੜੇ ਆ ਤਾਂ ਕਉਗੀ, ਮੰਮਾ ਵਾਲਾ ਫੋਨ ਲੈਕੇ ਆਓ। ਮੈਂ ਸਿਰ ਬਹੋਣਾ ਵਾ, ਉਹਨੂੰ ਪਤਾ ਨਾ ਵੀ ਸਿਰ ਬੌਣ ਟਾਇਮ‌ ਇਹਨੇ ਦੇ ਦੇਣਾ। ਕਈ ਵਾਰੀ ਤਾਂ, ਅਹ ਸਵੇਰ ਤੋਂ ਸਟਾਰਟ ਹੋ ਜਾਣਾ ਮੰਮਾ ਮੇਰਾ ਸਿਰ ਵਾ ਦੋ ਮੰਮਾ ਮੈਨੂੰ ਸਿਰ ਵਾਹ ਦੋ, ਪਤਾ ਵੀ ਸਿਰ ਬੌਹਣ ਟਾਇਮ ਮੈਨੂੰ ਫ਼ੋਨ ਮਿਲ ਜਾਣਾ। ਬੱਚੇ ਬਹੁਤ ਐਵੇਂ
ਹਾਂਜੀ, ਐ ਗੱਲ ਤਾਂ ਹੈਗੀ ਹੈ, ਤੁਸੀ ਬੱਚੇ ਅੱਜ-ਕੱਲ ਬਹੁਤ ਜ਼ਿਆਦਾ ਫ਼ੋਨ ਦੇ ਨਾਲ ਜੁੜੇ ਹੋਏ ਨੇ। ਮੈਂ' ਵੀ ਹੁਣੇੇ ਬੱਚਿਆਂ ਨੂੰ ਇਹੀ ਸਮਝਾ ਰਹੀ ਸੀਗੀ, ਇੰਨਾ ਜ਼ਿਆਦਾ ਫੋਨ ਨਹੀਂ, ਅ ਦੇਖੀ ਦਾ ਹੁੰਦਾ ਹੈਗਾ। ਏਹੀ, ਜੋਕਿ ਜਿੰਨਾ ਜ਼ਿਆਦਾ ਤੁਸੀਂ ਫ਼ੋਨ ਦੇਖੋਗੇ ਤੁਹਾਡੀ ਅੱਖਾਂ ਤੇ ਅਸਰ ਪਏਗੀ, ਉਹਦੇ ਜਿਹੜੀ ਅਂ ਵੀਹ ਮਿੰਟ ਜਾਂ ਅੱਧੇ ਘੰਟੇ ਤੋਂ ਉੱਤੇ ਫੋਨ ਯਾ, ਟੈਬਲੇਟ ਕੁਛ ਵੀ ਨਹੀਂ ਦੇਖ ਕੀਦਾ ਹੁੰਦਾ ਹੈਗਾ।
ਹਾਂਜੀ।
ਤੇ ਯਾ ਤੇ ਫਿਰ ਤੁਸੀ, ਅੱਖਾਂ ਦਾ ਬਹੁਤ ਅਸਰ ਪੈਂਦਾ ਹੈਗਾ ਏ। ਨਾਲੇ ਵੱਡਾ ਹੋਏ, ਬੱਚਾ ਹੋਏ, ਇੱਕ ਟਾਈਮ ਤੋਂ ਬਾਅਦ ਥੋੜ੍ਹਾ ਜਾ ਨਾ ਫੋਨ ਤੋਂ ਦੂਰ ਹੀ ਰੱਖਣੀ, ਸਹੀ ਰਹਿੰਦੀ ਹੈਗੀ ਏ, ਕਿ ਇਹਨਾ ਅੱਜ ਕੱਲ ਇਹ ਸਭ ਚੀਜ਼ਾਂ ਹੋ ਗਈਆਂ ਨੇ, ਅੱਖਾਂ ਤੇ ਅਸਰ ਪੈਣ ਲੱਗ ਪਿਆ ਹੈਗਾ, ਨਾਲੇ ਇੰਨਾ ਜ਼ਿਆਦਾ ਫੋਨ ਦੇਖਣਾ ਵੀ ਨਾ ਜ਼ਰੂਰੀ ਨੀ ਹੈਗਾ, ਅੱਜ-ਕੱਲ ਤਾ ਬੱਚੇ ਜੇਂਵੇਂ ਅ ਰਾਹ ਚਲਦੇ-ਚਲਦੇ ਵੀ ਫ਼ੋਨ ਪੜਿਆ ਹੁੰਦਾ ਹੈ। ਉਹ ਰੀਲਾਂ ਦੇਖਦੇ ਨੇ ਕਈ ਵਾਰੀ, ਟੈਪਿੰਗ ਕਰਦੇ ਹੈਗੇ ਨੇ, ਭਾਵੇਂ ਕਿਥੇ, ਕਿਸੇ ਨਾ, ਅਹ ਰਾਹ ਚੱਲਦੇ-ਚੱਲਦੇ ਭਾਵੇਂ ਡਿੱਗ ਜਾਣ ਕੋਈ ਗੱਡੀ ਵੱਡਾ ਆ ਜੇ ਕੁਛ ਹੋਜੇ ਉਹਨਾਂ ਨੂੰ ਪਤਾ ਨੀ ਚੱਲਦਾ ਹੈਗਾ। ਐਵੇਂ ਹੀ, ਵੱਡੇ ਵੀ ਹੈ ਹੈਗੇ ਨੇ, ਗੱਡੀਆਂ ਚਲਾਂਦੇ ਨੇ, ਤੇ ਫੋਨ ਕ ਕਦੀ ਹੈਲਮੇਟ ਦੇ ਵਿੱਚ ਵਾੜਿਆ ਹੁੰਦਾ ਹੈਗਾ, ਉਹਦੇ ਗਰਦਨ ਟੇਢੀ ਕਰਕੇ ਗੱਲ ਕਰਦੇ ਨੇ, ਕਦੀ ਕਾਰ ਚਲਾਂਦੇ ਨੇ, ਤਦ ਹੁੰਦਾ ਹੈਗਾ ਤੇ ਐਵੇਂ, ਬ ਸੜਕ ਤੇ ਚੱਲ ਰਹੇ ਹੋ, ਤੁਸੀਂ ਬੀ ਨਾਨ-ਨਾਲ ਚੱਲੋ, ਬਿਨਾਂ ਫੋਨ ਦੇ ਗੱਲ ਕਰ ਕਰਦੇ-ਕਰਦੇ ਚੱਲੋ। ਫਿਰ ਪਰੇਸ਼ਾਨੀ, ਦਿੱਕਤ ਆਪ ਨੂੰ ਹੀ ਹੁੰਦੀ। ਆਪ ਦੇ ਨਾਲ ਜਿਹੜਾ ਦੂਜਾ ਵੀ ਸੜਕ ਤੇ ਚੱਲ ਰਿਹਾ ਹੈਗਾ ਦੁਜਿਆਂ ਵਾਸਤੇ ਵੀ ਪਰੇਸ਼ਾਨੀ। ਉਹ ਵੀ ਅਹ ਕੀ ਕਹਿੰਦੇ ਨੇ ਇਦਾਂ, ਉਹਨੂੰ ਵੀ ਸੱਟ-ਸੁੱਟ ਵੱਜੇ ਯਾ ਕੁਛ ਹੋਵੇ। ਹੁਨ, ਹੈ ਓਹੀ ਹੈਗਾ ਏ, ਇਹ'ਚ ਕੁਛ ਕਰ ਨੀ ਸਕਦੇ ਹੈਗੇ, ਫੋਨ ਜੈਂਵੇਂ ਨਾ ਅਹ, ਜ਼ਰੂਰੀ ਹਿੱਸਾ ਜਾ ਬਣਗਿਆ ਹੈਗਾ ਹੈ, ਕਿ ਭਾਂਵੇਂ ਰ੍ਹੋਟੀ ਖਾਓ ਨਾ ਖਾਓ, ਪਰ ਫੋਨ ਤੁਹਾਨੂੰ ਦੇ ਦਵੋ ਐ
ਹਾਂਜੀ। ਇਹ ਤਾਂ ਹੈਗਾ ਹੀ ਆ, ਹੁਣ ਮੇਰੀ ਵੱਡੀ ਬੇਟੀ ਬਹੁਤ ਮੋਬਾਇਲ ਦੇਖਦੇ ਹੁੰਦੀ ਛੋਟੀ ਹੁੰਦੀ। ਉਹਦੇ ਨਾ ਇੰਨੇ ਕਿ, ਮਤਲਬ ਮੋਬਾਇਲ ਦੇ ਨਾਲ ਹੋਗਿਆ ਜਿਹੜੀ ਅੱਖਾਂ ਦੀ ਨੀਚੇ ਵਾਲੀ ਸਕਿੰਨ ਹੁੰਦੀ ਹੈ ਨਾ
ਹਾਂਜੀ
ਉਹ ਵੀ ਜਾਣੀ ਹੌਲੀ ਹੌਲੀ ਉਤਰਨ ਲੱਗ ਗਈ ਕਿਉਂਕਿ ਕਮਜ਼ੋਰੀ ਪੈ ਗਈ ਉਨੂੰ ਅੱਖਾਂ ਦੀ ਰੋਸ਼ਨੀ ਤੇ ਦਿੱਕਤ ਆ ਰਹੀ ਸੀਗੀ ਫਿਰ ਫਿਰ ਹੌਲੀ ਹੌਲੀ ਕਰਕੇ ਕੇ ਉਹਦਾ ਘਟਾਇਆ ਮੋਬਾਇਲ ਅੱਖਾਂ ਦੇ ਵਿੱਚੋਂ ਪਾਣੀ ਨਿਕਲਣ ਲੱਗ ਗਿਆ ਸੀ। ਸੀਗਾ
ਹਾਂਜੀ ਇਹ ਤੇ ਹੁੰਦਾ ਹੀ ਆ ਜ਼ਿਆਦਾ ਸਕਰੀਨ ਦੇਖੋ ਨਾ ਤੇ ਫਿਰ ਉਹਦੇ ਵਿੱਚ ਇਹ ਚੀਜ਼ ਹੋ ਨਹੀਂ ਲੱਗ ਪੈਂਣੀ ਹੈ ਕਿਉਂਕਿ ਬੱਚਿਆਂ ਦੀ ਨਜ਼ਰ ਉਨੀ ਨਹੀਂ ਹੁੰਦੀ ਜਿੰਨੀ ਉਹ ਰੇਸ ਜਿਹੜੀਆਂ ਜਾਂਦੀਆਂ ਨੇ ਨਾ ਅੱਖਾਂ ਚ ਇੱਕ ਟੱਕ ਬੱਚਾ ਦੇਖਦਾ ਹੈਗਾ ਉਹ ਨਾਲੇ ਫਿਰ ਦੇਖਣ ਦਾ ਤਰੀਕਾ ਵੀ ਗ਼ਲਤ ਹੁੰਦਾ ਹੈਗਾ। ਕਈ ਵਾਰੀ ਤੇ ਅਸੀਂ ਦੇਖ ਲੈਂਦੇ ਹਾਂ ਕਿ ਨੇੜੇ ਨਹੀਂ ਹੋ ਕੇ ਦੇਖਣਾ ਦੂਰ ਹੋ ਕੇ ਦੇਖੋ। ਬੱਚੇ ਨਾ ਨੇੜੇ ਹੋ ਕੇ ਦੇਖਦੇ ਨੇ ਤੇ ਉਨਾਂ ਨੂੰ ਫੇਰ ਉਹ ਅਹ ਪਤਾ ਨਹੀਂ ਚੱਲਦਾ ਕਿ ਕਿੰਨਾ ਹੋਰ ਨੇੜੇ ਹੋਣਾ ਹੈ ਦੂਰ ਹੋਣਾ ਹੈਗਾ ਅਸਰ ਪੈਂਦਾ ਹੈ। ਉਹਹੀ ਇੱਕ ਨਾਲੇ ਫੇਰ ਰੋਟੀ ਖਾਣ ਵੇਲੇ ਲੈ ਕੇ ਬਹਿ ਜਾਂਦੇ ਨੇ ਫ ਰੋਟੀ ਖਾਣ ਵੇਲੇ ਕਦੀ ਨਹੀਂ ਲੈਣਾ ਚਾਹੀਦਾ।
ਬੱਚਿਆਂ ਨੂੰ ਆਦਤ ਪੈਂਦੀ ਆ ਮਾਂ ਪਿਓ ਤੋਂ ਪੈਂਦੀ ਹੈ। ਜਿਵੇਂ ਹੁਣ ਮੰਨ ਲਓ ਥੱਕੇ ਹਾਰੇ ਆਂਦੇ ਨੇ ਰੋਟੀ ਟਾਈਮ ਥੋੜ੍ਹਾ ਟਾਈਮ ਪੈਂਲਾਂ ਆਂਦੇ ਆ ਡਿਊਟੀਆਂ ਤੋਂ ਫੇਿਰ ਉਨਾ ਨੂੰ ਇਹ ਹੁੰਦਾ ਵੀ ਪੂਰਾ ਟਾਈਮ ਡਿਊਟੀ 'ਤੇ ਮੋਬਾਇਲ ਨਹੀਂ ਦੇਖਿਆ ਤਾਂ ਅਸੀਂ ਹੁਣ ਦੇਖ ਗਏ।
ਹ ਨਹੀਂ ਥੋੜ੍ਹਾ ਜਿਹਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਕਹਿੰਦੇ ਨੇ ਨਾ ਕਿ ਰੋਟੀ ਖਾਣ ਵਾਲੇ ਅਗਰ ਤੁਹਾਡਾ ਧਿਆਨ ਰੋਟੀ ਚ ਨਾ ਹੋਵੇ ਕਿ ਤੇ ਹੋਰ ਹੋਏਗਾ ਜਿਨਾ ਤੁਸੀਂ ਖਾਧਾ ਪੀਤਾ ਨਾ ਉਹ ਤੁਹਾਨੂੰ ਨਹੀਂ ਲੱਗੇਗਾ। ਇਹ ਚੀਜ਼ ਹੋਂਦੀ ਹੈਗੀ ਹੈ। ਇਸੇ ਕਰਕੇ ਮੈਂ ਆਪਣੇ ਘਰ ਦੇ ਸਾਰਿਆਂ ਨੂੰ ਕੈੱਂਦੀ ਹਾਂ ਕਿ ਰੋਟੀ ਪਹਿਲੇ ਖਾਾਲੋ ਦਸ ਮਿੰਟ ਲੱਗਣਗੇ ਰੋਟੀ ਖਾ ਲ ਲੋ ਫੋਨ ਬਾਅਦ ਚ ਦੇਖ ਲੋ ਰੋਟੀ ਖਾ ਕੇ
ਹਾਂਜੀ
ਬਈ ਖਾਧਾ ਪੀਤਾ ਜੋ ਤੁਸੀਂ ਖਾ ਰਹੇ ਹੋ ਉਸ ਚੀਜ਼ ਦਾ ਸਵਾਦ ਤਾਨੂੰ ਸਮਝ ਆਵੇ। ਰਾ ਤੁਸੀਂ ਢਿਡ ਭਰ ਕੇ ਰੋਟੀ ਖਾਓਗੇ ਐਵੇਂ ਕੀ ਹੁੰਦਾ ਫੋਣ ਦੇਖੀ ਜਾਣਾ ਰੋਟੀ ਪਾਵੇ ਤੁਸੀਂ ਘ ਭੁੱਖ ਤੋਂ ਘੱਟ ਖਾਓ ਤੋਂ ਬਦ ਖਾਓ ਤੁਹਾਨੂੰ ਪਤਾ ਹੀ ਨਹੀਂ। ਕਹਨਾ ਅਸੀਂ ਕਿੰਨੀ ਰੋਟੀ ਖਾਧੀ ਇਹ ਚੀਜ਼ ਹੋ ਜਾਂਦੀ ਹੈਗੀ ਹੈ। ਹੁਣ ਏਦਾਂ ਹੀ ਹੁਣ ਬਸ ਇਹੀ ਸਭ ਚੀਜ਼ਾਂ ਸਮਝਾਣ ਡਹੀ ਸੀ ਬੱਚਿਆਂ ਨੂੰ ਇੰਨਾ ਜ਼ਿਆਦਾ ਨਹੀਂ ਦੇਖੀ ਦਾ ਕਰੀਦਾ ਹੁੰਦਾ। ਬੜਾ ਸਰੀਰ ਤੇ ਫ਼ਰਕ ਪੈਂਦਾ ਹੈਗਾ ਇਹ ਸਭ ਚੀਜ਼ਾਂ ਦਾ ਇਹ ਅ ਇੱਕ ਤੇ ਅਹ ਦੇਰ ਰਾਤ ਨੂੰ ਵੀ ਫੋਨ ਦੇਖਣਾ ਉਹ ਵੀ ਅੱਖਾਂ ਤੇ ਫ਼ਰਕ ਪੈਂਦਾ ਹੈਗਾ ਹੈ। ਨਾਲੇ ਤੁਹਾਡੀ ਨੀਂਦ ਡਿਸਟਰਬ ਕਰਦਾ ਹੈਗਾ ਹੈ। ਇਹ ਚੀਜ਼ ਹੁੰਦੀ ਹੈਗੀ ਹੈ ਫ ਜਿੰਨਾ ਵੀ ਕਰ ਲਓ।
ਫਿਟਨੈਸ ਜਿਹੜੀ ਹੁੰਦੀ ਆ ਉਹ ਬੱਚੇ ਨੂੰ ਬਹੁਤ ਅੱਖਾਂ ਨੂੰ ਕਮਜ਼ੋਰੀ ਬਹੁਤ ਆਂਦੀ ਹੈ ਬੱਚੇ ਨੂੰ
ਹਮ ਅੱਖਾਂ ਦੇ ਉਤੇ ਜੋ ਸਮੱਸਿਆ ਹੈ ਸਾਡਾ ਦਿਮਾਗ ਵੀ ਫੇਰ ਉਸ ਹਿਸਾਬ ਨਾਲ ਹੀ ਕੰਮ ਕਰਦਾ ਹੈਗਾ ਹੈ।
ਹਾਂਜੀ ਮੋਬਾਇਲ ਦੇਖਣ ਨਾਲ ਤਾਂ ਬੱਚੇ ਨਾ ਅੱਜ ਕੱਲ ਮੰਦ ਬੁੱਧੀ ਹੋ ਰਹੇ ਨੇ ਦਿਮਾਗ ਤੋਂ ਅਹ ਨੀ ਕੰਮ ਕਰ ਰਿਹਾ ਉਨਾਂ ਦਾ ਦਿਮਾਗ ਕਿਉਂਕਿ ਵੀਡੀਓ ਨੇ ਜਿਹੜੀਆਂ ਉਹ ਕਢਾਈ ਇੱਕ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੇ ਸੋਟਸ ਔਦੇ ਨੇ ਲਗਾਤਾਰ ਕਦੇ ਵੱਡਿਆਂ ਵਾਲ ਆ ਗਿਆ, ਕਦੇ ਛੋਟਿਆਂ ਵਾਲ ਆ ਗਿਆ, ਕਦੇ ਕੋਈ ਆ ਗਿਆ।
ਇਹ ਕੰਮ ਖ਼ਰਾਬ ਹੈਗਾ। ਨਾ ਬੱਚੇ ਦੇਖਦੇ ਤੇ ਹੈਗੇ ਨੇ। ਪਰ ਉਹ ਸਮਝਦੇ ਨੀ ਹੈਗੇ। ਨੇ ਨਾ ਕਿ ਸਾਡਾ ਨੁਕਸਾਨ ਕੀ ਹੋ ਰਿਹਾ ਹੈਗਾ। ਹਨਾ ਨੀਂਦ ਖ਼ਰਾਬ ਹੁੰਦੀ ਹੈਗੀ ਹੈ। ਜ ਬੱਚਾ ਨਾ ਚਿੜਚਿੜਾਪਨ ਬੱਚੇ ਦੇ ਅੰਦਰ ਹੁੰਦਾ। ਹੈ ਤਾਂ ਵਿਵਹਾਰ ਵੀ ਚੇਂਜ ਹੁੰਦਾ ਹੈਗਾ। ਫੇਰ ਹਰ ਗੱਲ ਤੇ ਛੋਟੀ- ਛੋਟੀ ਗੱਲ ਤੋਂ ਜਦ ਪੂਰੀ ਗੱਲ ਨਹੀਂ ਹੁੰਦੀ ਤੇ। ਚਿੜਚਿੜਾ ਪਨ ਵੀ ਹੋ ਜਾਣਾ। ਵਿਵਹਾਰ ਤੇ ਵੀ ਬੜਾ ਫ਼ਰਕ ਪੈਂਦਾ ਹੈਗਾ। ਸ- ਚੀਜ਼ਾਂ ਦਾ।
ਤੇ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ, ਮੋਬਾਈਲ ਮਤਲਬ ਦੇ ਹੀ ਰੱਖਣ ਨਾ।
ਹਾਂਜੀ।
ਹੂੰ, ਉਹ ਚੀਜ਼ ਹੋ ਜਾਂਦੀ ਆ।
ਕਿੰਨਾ ਕੁ ਦੇਈ ਜਾਓ, ਪਰ ਸਾਨੂੰ ਪਤਾ ਹੈਗਾ ਕਿ ਉਸ ਚੀਜ਼ ਦਾ। ਫ਼ਾਇਦਾ ਤੇ ਜਿਹੜਾ ਹੈ ਸੋ ਹੈ, ਨੁਕਸਾਨ ਵੀ ਹੈਗਾ। ਤੇ ਅਸੀਂ ਇੰਨਾ ਜ਼ਿਆਦਾ ਨਹੀਂ ਦੇ ਕਰ ਸਕਦੇ ਹਨ ਨਾ। ਪਰ ਸਮਝਣਾ ਪੈਂਦਾ ਹੈਗਾ, ਕਈ ਵਾਰੀ।
ਹਾਂਜੀ- ਹਾਂਜੀ।
ਹੋਰ ਹੁਣ ਤਾਂ, ਵੱਡੇ ਵੀ ਨਹੀਂ ਛੱਡਦੇ ਨਾ ਬੱਚਿਆਂ ਨੇ ਤਾਂ ਛੱਡਣਾ ਕੀ ਆ, ਵੱਡੇ ਨੀ।
ਹੋਰ ਜੀ ਹੋਰ? ਕਹਿੰਦੇ ਨਾ ਜਦ ਤੱਕ ਫੋਨ ਡਿੱਗੇਗਾ ਨੀ ਨਾ, ਤਦ ਤੱਕ ਸੋਣਾ ਨੀ ਹੈਗਾ।
ਹਾਂਜੀ।
ਉਹ ਹਾਲ ਹੋ ਜਾਂਦਾ। ਕਿ ਦਿਨ ਭਰ ਅਸੀਂ ਬਿਜੀ ਹੈਗੇ ਆ, ਤੇ ਅਸੀਂ ਫੋਨ ਨਹੀਂ- ਚੈੱਕ ਕੀਤਾ। ਉਹ ਇੱਕ ਤੋਂ ਬਾਅਦ- ਇੱਕ ਤੋਂ ਬਾਅਦ, ਇੱਕ ਤੋਂ ਬਾਅਦ ਫੇਰ। ਉਹ ਸਾਰੀ ਚੀਜ਼ਾਂ ਚੈੱਕ ਕਰਦੇ- ਕਰਦੇ ਬੰਦਾ ਇੰਨੀ ਦੇਰ ਕਰ ਲੈਂਦਾ, ਕਿ ਬੰਦੇ ਦੀ ਨੀਂਦ ਵੀ ਡਿਸਟਰਬ ਹੁੰਦੀ ਹੈਗੀ ਹੈ।
ਕਿ ਤਾਂ ਚਲੋ ਸੁਬਾਹ ਉੱਠਣ ਸਾਰ, ਆਪਾਂ ਕਹਿ ਦਿੰਦੇ ਹੁੰਦੇ ਸੀ ਨਾ। ਜ ਪੁਰਾਣੇ ਜਮਾਨੇ ਚ ਲੋਕ ਕਹਿੰਦੇ ਹੁੰਦੇ ਸੀ ਵੀ। ਸੁਬਾਹ ਉੱਠਣ, ਸਰ ਜੀ ਦਾ ਮੂੰਹ ਦੇਖ ਲਿਆ ਜੀ ਉਵੇਂ ਕੰਮ ਹੁੰਦਾ ਹਨਾ। ਤੇ ਹੁਣ ਤਾਂ ਉੱਠਣ ਸਾਰ ਪਹਿਲਾਂ ਮੋਬਾਇਲ ਦੇਖ- ਣਾ ਮੋਬਾਇਲ ਦੇ ਵਿੱਚ ਕਿੰਨਿਆਂ ਦੇ-
ਬਿਲਕੁੱਲ ਸਹੀ ਕਰਹਿ ਰਹੇ। ਹੋ, ਹੋਰ ਕਿਸੇ ਨੂੰ ਦੇਖੋ ਨਾ ਦੇਖੋ।
ਮੋਬਾਈਲ ਦੇਖਣਾ, ਸਾਰਿਆਂ ਨਾਲੋਂ ਪਹਿਲਾਂ ਨੈਟ ਓਨ ਕਰਨਾ, ਨੋਟੀਫਿਕੇਸ਼ਨ ਦੇ- ਖਿਆ- ਦੇਖਿਆ ਨਹੀਂ ਸਿੱਧਾ, ਪਹਿਲਾਂ ਵਟਸਐਪ ਦੇ ਵਿੱਚ ਵੜਨਾ, ਫੇਰ ਇੰਸਟਾ ਤੇ, ਫਿਰ ਫੇਸਬੁੱਕ ਤੇ,
ਫੇਰ ਕੋਈ ਵੀ ਐਪ ਆ ਫੇਰ ਉਹਦੇ ਤੇ ਵੜਨਾ, ਫੇਰ ਜਾ ਕੇ ਅਹ। ਥੋੜਾ ਮਨ ਨੂੰ ਉਹ ਹੁੰਦਾ। ਹੁੰਦਾ ਫੇਰ ਜਾ ਕੇ ਸਟੇਟਸ ਦੇਖਣੇ ਆ। ਕਿੰਨੇ ਕੀ ਪਾਇਆ।
ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਏਹ ਚੀਜ਼ ਤੇ ਹੁੰਦੀ ਹੈ। ਕੀ ਹੈ। ਫੇਰ ਸਭ ਦੇ ਸਟੇਟਸ ਚੈੱਕੇ ਕਰਨੇ ਕਿਨੇ ਕੀ ਸਟੋਰੀ ਪਾਈ, ਕੀ ਨਹੀਂ ਪਾਈ। ਇਹ ਕੈਪ ਥੋੜੀ ਨਾ ਹੈਗੇ ਨੇ। ਇੱਥੇ- ਕਿਤੇਨ ਹੀ ਐਪ ਹੈਗੇ ਨੇ। ਸ ਇੱਕ- ਇੱਕ ਕਰਕੇ ਸਾਰੇ ਚੈੱਕ ਹੋਣੇ। ਉਹ ਜਿੰਨੀ ਦੇਟ ਚ ਬੰਦਾ ਐ ਸਬ ਚੈੱਕ ਕਰਦਾ ਹੈਗਾ ਹੈ। ਤੇ ਉਹਨੀ ਦੇਣ ਨੂੰ ਟੈਮ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈਗਾ। ਫੇਰ ਹੁਂਦਾ ਹੈ ਜੀ, ਹਾਂਜੀ। ਫਟਾਫਟ ਭੱਜ ਕੇ ਕਰ ਲੋ, ਤੇ ਉਹ ਕੰਮ ਵੀ ਭੱਜ ਕੇ ਕਰਲੋ।
ਹਾਂਜੀ।
ਫੇਰ ਕੰਮਾਂ- ਕਾਰਾਂ ਚ ਵੀ ਫੇਰ ਉਤਨੀ ਦੇਰ ਹੋਣੀ।
ਹਾਂਜੀ। ਅੱਗੇ ਹੁੰਦਾ ਸੀਗਾ, ਵੀ ਮੋਬਾਇਲ ਨਹੀਂ ਸੀ ਹੁੰਦੇ, ਤਾਂ ਟੀ ਵੀ। ਟੀ ਵੀ ਦੇ ਵਿੱਚ ਆਪਾਂ ਕਿੰਨਾ ਉਹ। ਹੁੰਦਾ ਸੀ ਨਾ, ਵੀ ਸੀਰੀਅਲ ਆਇਆ ਜੇ- ਭੱਜ ਲੈਣਾ। ਹੁਣ ਪਰ ਆ ਟੀਵੀ ਵੀ ਹੈਗੇ ਆ। ਬੱਚਿਆਂ ਨੇ ਟੀਵੀ ਵੀ ਦੇਖਣਾ। ਆਪਦੇ ਅਹ ਟਾਈਮ ਦੇ ਅਕੋਡਿੰਗ, ਨਾਲੇ ਮੋਬਾਇਲ ਦੇਖਣਾ ਮੋਬਾਇਲ ਜ਼ਰੂਰੀ ਆ ਟੀ ਵੀ ਨਾਲੋਂ।
ਹਾਂਜੀ ਉਹ ਅਹ ਪਹਿਲੇ ਤਾਂ ਹੁੰਦਾ ਸੀ ਸੀਰੀਅਲ ਅ ਜਦੋਂ ਦੇਖਣਾ ਹੈਗਾ ਤੇ ਚਲੋ ਨਹੀਂ ਦੇਖਣਾ ਹੈਗਾ ਬਾਅਦ ਚ ਨਹੀ ਦੇਖਣਾ ਅੱਜ -ਕੱਲ੍ਹ ਤੇ ਉਹ ਹਿਸਾਬ ਹੈਗਾ ਕਿ ਫਟਾ ਬਟ ਅਹ ਬੱਚੇ ਹੀ ਦੱਸ ਦਿੰਦੇ ਨੇ ਨਹੀਂ ਐਪੀਸੋਡ ਤੇ ਮਿਲ ਜਾਏਗਾ ਤੁਹਾਨੂੰ ਜ਼ੀ ਏ, ਯੂਟਿਊਬ ਉਤੇ ਪਾ ਕੇ ਦੇਖ ਲੋ ਜਾਂ ਕਿਤੇ ਵੀ ਦੇਖ ਲਓ। ਤੁਸੀਂ ਦੇਖ ਸਕਦੇ ਹੈਗੇ ਹੋ।
ਹਾਂਜੀ -ਹਾਂਜੀ, ਇਹ ਤਾਂ ਹੈਗਾ ਹੀ ਆ।
ਹਮ ਨਾ ਤੇ ਕਿਸੇ ਚੀਜ਼ ਦਾ ਕਰੇਜ ਜਿਹੜਾ ਹੁੰਦਾ ਹੈ ਨਾ, ਉਹ ਤੇ ਖਤਮ ਹੀ ਹੋ ਗਿਆ। ਮੋਬਾਇਲ ਨੇ ਤੇ ਖਤਮ ਹੀ ਕਰਤਾ ਸਾਰਾ ਕੁੱਛ।
ਹਾਂਜੀ ਉਹਦੇ ਰਿਸ਼ਤੇਦਾਰੀ ਚ ਜਾਂਦੇ ਹਾਂ ਹਾਲ -ਚਾਲ ਪੁੱਛੋ, ਸਾਰਿਆਂ ਨੇ ਆਪਦਾ- ਆਪਦਾ ਰਿਸ਼ਤੇ ਰਿਸ਼ਤੇਦਾਰਾਂ ਨੇ ਜਿਹਨਾਂ ਦੇ ਕੋਲ ਜਾਂਦੇ ਆ ਉਹਨਾਂ ਨੇ ਮੋਬਾਇਲ ਖੋਲਿਆ ਹੁੰਦਾ। ਜਿਹੜੇ ਗਏ ਹੁੰਦੇ -ਉਹਨਾਂ ਨੇ ਮੋਬਾਇਲ ਓਪਨ ਕੀਤਾ ਹੁੰਦਾ। ਕੁਛ ਨਾ ਕੁਛ ਰੀਲਾਂ ਹੀ ਦੇਖੀ ਜਾ ਰਹੀ ਆ ਬਸ ਸਾਲ ਅੱਗੇ ਹੁੰਦਾ ਸੀ ਅੱਗੇ- ਪਿੱਛੇ ਇਥੇ ਦੀਆਂ ਸਾਰੀਆਂ ਗੱਲਾਂ ਕਰਦੇ ਹੁੰਦੇ ਸੀਗੇ।
ਹਾਂਜੀ, ਤੇ ਇੱਕ ਦੁੱਖ ਹੈਗਾ ਜਿਹੜਾ ਦੂਰ ਬੰਦਾ ਹੁੰਦਾ ਹੈ ਕ ਵਿਦੇਸ਼ਾਂ 'ਚ ਬੰਦਾ ਗਿਆ ਹੁੰਦਾ ਹੈਗਾ। ਉਹਦੇ ਨਾਲ ਸੌਖੀ ਗੱਲ ਹੋ ਜਾਂਦੀ ਹੈ।
ਹਾਂਜੀ, ਸੌਖੀ ਵੀ ਹੋ ਜਾਂਦੀ ਹੈ ਪਰ ਇਹ ਹੈ ਨਾ ਆਪਾਂ ਜੇ, ਹਾਂ। ਕਈ ਲੋਕ ਆ ਜਿਹੜੇ ਗ਼ਲਤ ਯੂਜ ਕਰਦੇ ਆ ਨਾ। ਹਮ ਜਿਹੜਾ ਗ਼ਲਤ ਉਹ ਕਰ ਰਿਹਾ ਜਿਹੜਾ ਜ਼ਿਆਦਾ ਕਰ ਰਿਹਾ ਉਹਨੂੰ ਔਖਾ ਵੀ ਆ ਜਿਹੜਾ ਮਤਲਬ ਥੋੜ੍ਹੇ ਟਾਈਮ ਲਈ ਆਪਣਿਆਂ ਨਾਲ ਗੱਲ ਕਰਨੀ ਆ ਉਹਦੇ ਲਈ ਸੌਖਾ ਤਰੀਕਾ ਵੀ ਆ। ਹੁਣ ਪੁਰਾਣੇ ਟਾਈਮ ਦੇ ਵਿੱਚ ਅ ਚਿੱਠੀਆਂ ਪਾਈਆਂ ਜਾਂਦੀਆਂ ਸੀ। ਕਿੰਨੇ- ਕਿੰਨੇ ਟਾਈਮ ਬਾਅਦ ਮਿਲਦੀ ਸੀ ਚਿੱਠੀ ਜਾ ਕੇ।
ਹਾਂਜੀ
ਉਦ ਨੂੰ ਕੁਛ ਨਾ ਕੁਛ ਹੋ ਜਾਂਦਾ ਸੀਗਾ। ਹੁਣ ਦੇਖੋ ਨਾਲ ਦੀ ਨਾਲ ਕਰੋ ਤੇ ਵੀਡੀਓ ਕਾਲ ਸਿੱਧੀ ਹੋ ਜਾਂਦੀ ਹੈ ਬੰਦੇ ਨੂੰ ਇੱਕ ਦੂਜੇ ਦੇ ਸਾਹਮਣੇ -ਸਾਹਮਣੇ, ਹਮ। ਬਹੁਤ ਫ਼ਰਕ ਪੈ ਗਿਆ। ਚਲੋ ਵਧੀਆ ਵੀ ਆ
ਚੰਗਾ ਦੀਦੀ ਮੈਨੂੰ ਨਾ ਥੋੜਾ ਜਿਹਾ ਕੰਮ ਹੈਗਾ, ਮੈਂ ਨਾ ਤੁਹਾਡੇ ਨਾਲ ਫੇਰ ਮੁੜ ਕੇ ਗੱਲ ਕਰਾਂਗੀ। ਠੀਕ ਹੈ, ਚੰਗਾ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।